ਹੈਲੋ ਸਤਿ ਸ੍ਰੀ ਕਾਲ ਜੀ
ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੀ ਕਰ ਰਹੇ ਹੋ ਅੱਜ ਕੱਲ੍ਹ
ਹਾਂ ਦਿਨ ਜਾ ਰਿਹਾ ਫਟਨਸ ਤੇ ਧਿਆਨ ਦਿੱਤਾ ਹੋਇਆ ਹੈ
ਛਰੀ
ਹਮ
ਆਹ ਡਾਇਟ ਡੂਇਟ ਕੀ ਲੈ ਰਹੇ ਓ
ਡਾਈ ਦੂਈਟ ਤੇ ਬਸ ਕੇਲੇ ਤੇਦੇ ਅਹੀੋ ਫਰ ਹੈ ਤੁਸੀਂ ਜਾਂਦੇ ਜਿਮ ਵਗੈਰਾ ਕੁਛ
ਜਿਮ ਹਾਂ ਪਹਿਲੇ ਕਰਦੇ ਸੀ ਹੁਣ ਤਾਂ ਫਿਲਹਾਲ ਛੱਡੀ ਦੀ ਕਾਰੀ ਕਰ ਲੈਂਦੇ ਆਾਂ ਯੋਗਾ ਵਗੈਰਾ
ਜਿਮ ਕਰਨੀ ਵਧੀਆ ਗੱਲ ਜਾਯਾ ਕਰੋ
ਬਸ ਟੈਮ ਨੀ ਲੱਗਦਾ
ਕ ਨਾ ਪੰਡ ਜੀ ਮਸਤੇ
ਉਹ ਤਾਂ ਸਹੀ ਗੱਲ ਹੈ
ਆਪਣੇ ਸਰੀਰ ਨੂੰ ਕੁਛ ਸੋਚੋ ਸਰੀਰ ਵਾਰੇ ਆਪਣੇ ਸਰੀਰ ਤੇ ਵੀ ਆਪਣੇ ਸਰੀਰ ਤੇ ਵੀ ਧਿਆਨ ਦੇਣਾ ਚਾਹੀਦਾ
ਹਾਂ ਉਹ ਤਾਂ ਗੱਲ ਸ੍ਰੀ ਤੇ ਤਾਂ ਧਿਆਨ ਪੂਰਾ ਹੁ ਬਾਹਰ ਬਰ ਦਾ ਆਪਾਂ ਖਾਂਦਾ ਘੱਟ ਕੀਤਾ ਦਾ
ਹਮ ਾਂ ਆਪਾਂ ਤੇ ਸਵੇਰੇ ਸ਼ਾਮ ਚਮ ਚਲਦਾ
ਛਾ ਜੀ
ਜ ਘੰਟੇ ਬਰਦੇ ਆ ਸਵੇਰੇ ਪੰਜ ਵਜੇ ਤੋਂ ਛੇ ਵਜੇ ਸ਼ਾਮੀ ਸੱਤ ਵਜੇ ਤੋਂ ਅੱਠ ਵਜੇ
ਅੱਛਾ ਤੇ ਕੀ ਕੀ ਵਰਕ ਆਊਟ ਕਰ ਤਰੀ ਮੈ '
ਦਿਨ ਬੰਨੇ ਹੋਏ ਨੇ ਜਿਵੇਂ ਪਹਿਲੇ ਦਿਨ ਮੰਡੇ ਨੂੰ ਕਰਨੇ ਆਪਾਂ ਚੈਸਟ ਰਾਈ ਤੇ ਕਰਨੇ ਆਪਾਂ ਬੈਗ ਬਾਏ ਸੈ ਚੈਸਟ ਸ਼ੋਲਡਰ ਤੇ ਲਲੈਗ ਬਾਕੀ ਰੂਟੀਨ ਰਹਿੰਦੀ ਰਹਿੰਦੀ ਹੈ ਤੁਸੀਂ ਕੀ ਕਰ ਰਹੇ ਹੋ ਅੱਜ ਕੱਲ ਤੁਸੀਂ ਸੁਣਾਓ
ਅੱਜ ਕੱਲ੍ਹ ਅਪਾਂ ਕੁਛ ਨੀ ਬਸ ਵੇਲੇ ਹੀ ਆ।
ਕਿ ਦਸਿਆ ਏ ਖੁਲ ਕੇ?
ਉਨੀ ਸਵੇਰੇ ਉੱਠ ਕੇ ਸੈਰ ਸੂਰ ਤੇ ਚਲਾ ਜਾ
ਅੱਛਾ।
ਇਹ ਫਿਟਨੇਸ ਅਸਤੇ, ਫਿਟਨਸ ਅਸਤੇ ਬੈਟਬੋਲ ਖੇਲ ਲੈਂਨੇ ਹਾਂ।
ਹਾਂਜੀ। ਹੋਰ?
ਹੋਰ ਸਭ ਵਧੀਆ ਘਰ ਪਰਿਵਾਰ, ਤੁਸੀਂ ਸੁਣਾਓ?
ਬਸ ਸਾਡਾ ਵੀ ਵਧੀਆ, ਤੁਹਾਨੂੰ ਕ੍ਰਿਕਟ ਖੇਲਣਾ ਆਂਦਾ?
ਹਾਂਜੀ-ਹਾਂਜੀ।
ਵਧੀਆ ਖੇਲਦੇ?
ਹਾਂਜੀ-ਹਾਂਜੀ। ਤੁਸੀਂ ਵੀ ਚੱਲ ਲਿਆ ਕਰੋ ਕਦੀ-ਕਦੀ ਸਾਡੇ ਸਾਡੇ ਨਾਲ ਖੇਲਣ।
ਸਾਨੂੰ ਜਿਵੇ ਜਾਣਾ ਹੁੰਦਾ, ਤਾਂ ਨੀ ਜਾਂਦੇ ਆਪਾਂ।
ਅੱਛਾ, ਹੋਰ ਪੜ੍ਹਾਈ ਪੜ੍ਹੂਈ ਕਿਵੇਂ ਚੱਲ ਰਹੀ ਹੈ ਅਜ ਕੱਲ੍ਹ ਤੁਹਾਡੀ?
ਪੜੋਈ ਪੜੂਈ ਸਬ ਠੀਕ ਚੱਲ ਰਹੀ ਹੈ, ਤੁਸੀਂ ਸੁਣਾਓ?
ਅੱਛਾ, ਕਿਹੜੀ ਕਲਾਸ ਵਿਚ ਆ ਗਏ ਉ?
ਮੈਂ ਤੇ ਬੀ ਕੋਮ ਕਰ ਰਿਹਾ
ਹੈਂ
ਕੀ ਕੰ ਕਰ ਰਿਹਾ
ਅੱਛਾ ਹੋਰ ਕਦੋਂ ਤੋਂ ਸ਼ੁਰੂ ਨੇ ਕਲਾਜ
ਬ ਛੁੱਟੀ ਹੈਗੀੀਆਂ ਛੁੱਟੀਆਂ ਤੋਂ ਬਾਅਦ ਸ਼ੁਰੂ ਹੀ ਸ਼ੁਰੂ ਨੇ
ਅਛਾ
ਹਮ ਹਮ ਹੋਰ ਤੁਸੀਂ ਕੀ ਕਰਦੇ ਹੋ ਅੱਜ ਕੱਲ੍ਹ ਪੜ੍ਹਾਈ ਦੇ ਬਾਅਦ
ਅਸੀਂ ਪੜ੍ਹਾਈ ਬਸ ਬੀ ਏ ਕਰ ਰਹੇ ਹਾਂ
ਬ ਚ ਕੀ ਸੀ ਫਸਟ ਈਅਰ
ਹਮ ਹਾਂ ਬੀਬੀ ਫਸਟ ਈਅਰ
ਹਮ ਹਮ ਠੀਕ ਹੈ ਚੱਲ ਕਰਦਾ
ਕੀ
ਕੀ ਸੋਚਿਆ ਅ ਕੀ ਬਨੋਗੇ ਅੱਗੇ ਜਾ ਕੇ ਕੀ ਸੁਪਣਾ?
ਵੀਰੇ ਨੌਕਰੀ ਨੌਕਰੀ ਲਗ ਜੇ
ਸੋਚਿਆ ਨ ਆਪਣੀ ਲਾਈਫ ਵਿੱਚ ਵੀ ਮੈਂ ਬਣਨਾ
ਬਲਾ ਹੀ ਬੀ ਏ ਵਗੈਰਾ ਕਰਕੇ ਅੱਗੇ ਵਧੀਆ ਨੌਕਰੀ ਨਕਰੀ ਲੱਗ ਜਾ ਉਸ ਤੋਂ ਆਪਣਾ ਬਿਜਨਸ ਖੋਲਾਂਗੇ
ਬਿਜਨਸ ਕਿਸ ਚੀਜ਼ ਦਾ ਮਤਲਬ ਕੀ ਸੋਚਿਆ ਆਪਣੇ ਬਾਰੇ
ਬਸ ਜਿਹੜੀ ਕੰਪਨੀੀਆਂ ਚ ਲਾਗੇ ਉਧਰ ਈ ਕੰਮ ਕੁਮ ਸਿੱਖ ਕੇ ਆਪਾਂ ਬਿਜਨਸ ਉਈਓ ਆਪਣਾ ਖੋਲ ਲਾਂਗੇ
ਬਿਲਕੁ ਬਕੋ ਆਪਣੇ ਬਾਰੇ
ਹਮ
ਹੋਰ ਕੁਛ ਦੱਸੋ ਆਪਣੇ ਬਾਰੇ
ਬਸ ਕੀ ਦੱਸੀਏ ਤੁਸੀਂ ਸੁਣਾਓ ਘਰ ਪਰਿਵਾਰ ਸਬ ਵਧੀਆ
ਸਾਡੇ ਘਰ ਪਰੀਵਾਰ ਸਭ ਵਧੀਆ ਰੋਟੀ ਖਾ ਲਈ ਤੁਸੀਂ
ਹਾਂ ਰੋਟੀ ਰੋਟੀ ਖਾ ਲਈ
ਹਮ ਸੈਰ ਨੀ ਕਰੇਗੀ
ਕੀ
ਸੈਰ ਨੀ ਕਰੋਗੇ ਹੁਣ
ਸੈਰ ਸੂੂਰ ਕਰ ਲੈਂਦੇ ਆਾਂ ਮਨ ਕੀਤਾ ਤੇ ਕਰ ਲੈਂਦੇ ਆ ਨੀ ਐਨੀ ਕਰਦੇ
ਮਨ ਥੋੜਾ ਨਾ ਕਰਦਾ ਮਨ ਨਾਨ ਪੈਦਾ ਸੈਰ ਕਰਨ ਨਾਲ ਸੈਰ ਕਰੋ ਆਪਣੇ ਜ ਮਰਾਡ ਚਿਆਦਾ
ਗੇਮ ਗੂਮ ਨਹੀਂ ਖੇਲਦੇ ਕੋਈ ਇਨਡੋਰ ਆਊਟਡੋਰ ਵਗੈਰਾ
ਕੀ
ਇਨਡੋਰ-ਆਊਟਡੋਰ ਕੋਈ ਗੇਮ ਵਧੀਆ ਲੱਗਦੀ ਤੁਹਾਨੂੰ, ਖੇਲਦੇ ਨਹੀਂ?
ਇਨਡੋਰ ਲੱਗਦੀ ਐ ਗੇਮ ਵਧੀਆ।
ਕੇੜੀ
ਫੋਨ ਵਿਚ ਲੱਗਦੀ ਪਬਜੀ
ਅੱਛਾ।
ਜਿਹੜੀ ਗੇਮ ਵਧੀਆ ਲੱਗਦੀ ਹੈ?
ਪਤਾ ਬੈਟਬਾਲ ਖੇਲਣੇ ਫੋਨ ਤਾਂ ਆਪਾਂ ਘੱਟ ਹੀ ਚਲਾਉਾਨਦੇ ਹਾਂ ।
ਇੰਡੋਰ ਕਿਹੜੀ ਗੇਮ ਵਧੀਆ ਲੱਗਦੀ ਹੈ?
ਇੰਡੋਰ ਤੱਕ ਫਿਲਹਾਲ ਕੋਈ ਨਹੀਂ ਲੱਗਦੀ ਵਧੀਆ।ਕੈਰਮ ਬੋਰਡ ਕਦੀ-ਕਦਾਰ ਖੇਲ ਲਈਦਾ।
ਡੋਰ ਕਦੀ-ਕਦਾਰ ਫੁੱਟਬਾਲ ਖੇਲ ਲਈਦਾ। ਫੁੱਟਬਾਲ ਦੀ ਸਕੀਨ ਹੈਗੇ ਆ ਆਪਾਂ।
ਅੱਛਾ
ਹੋਰ ਛੋਟੀਆਂ ਹੈਗੀਆਂ ਕਿਥੇ ਘੁੰਮਣ ਨੀ ਗਏ
ਘੁੰਮਣ
ਹਾਂ ਜੀ
ਨਾ ਬਸ ਪਲੈਨ ਤਾਂ ਬਣ ਰਿਹਾ ਸਾਡਾ
ਕਿੱਧਰ ਜਾ ਰਹੇ ਹੋ
ਵੈਸ਼ਨੋ ਦਰਬਾਰ ਦਾ ਪਲੈਨ ਬਣਾ ਰਹੇ ਹਾਂ।ਆਪਾਂ ਤੇ
ਵੈਸ਼ਨੋ ਦਰਬਾਰ ਦਾ, ਵਧੀਆ ਜਗ੍ਹਾ ਐ। ਮੈਂ ਵੀ ਗਯਾ ਹੋਇਆ
ਸਹੀ ਗੱਲ ਹੈ।--ਤੁਸੀਂ ਗਏ ਅੱਛਾ।
ਦੋਸਤ ਵਗੈਰਾ ਯਾਰ ਕਲੇ ਜਾਂ ਘਰ ਦੇ ਜਾ ਰਹੇ ਨੇ।
ਦੋਸਤਾਂ ਨਾਲ ਜਾ ਰਹੇ ਆ ਆਪਾਂ ਤੇ
ਹੂੰ, ਹੋਰ ਕੋਨ ਜਾ ਰਿਹਾ?
ਬੱਸ ਨਾਲ ਦੇ ਦੋਸਤ ਹੈਗੇ ਨੇ ਪਲਾਨੇ -ਪਲੋਨੇ ਕਿਤਾਂ ਹੈ। ਟਿਕਟ ਵਗੜਾ ਬਰੋ ਬੁਕ ਕਰਤੀ ਆਪਾਂ। ਅਗਲਾ ਹਫਤਾ ਦੀ।
ਅੱਛਾ
ਤੇ ਜਾਵੇਗਏ, ਰੂਮ ਲਾਵਾ ਗਏ, ਸੋਵਾ ਗਏ। ਫ ਕੋਈ ਆਈ ਕਾਰਡ ਲਾਂਗੇ ਫਿਰ ਚੜਾਈ ਕਰਾਂਗੇ।
ਹਮ।
ਬਸ ਦਰਸ਼ਨ ਵਧੀਆ ਹੋ ਜਾਣ ਮਾਤਾਰਾਨੀ ਜੀ ਦੇ।
ਦੇਖਣ ਨੀ ਚਲੋ ਉਹਨਾਂ ਦੇ ਉਹਨਾਂ ਦੀ-ਉਹਨਾਂ ਦੀ ਕਿਰਪਾ ਹੈਗੀ ਹੈ ਵਧੀਆ ਦਰਸ਼ਨ ਹੋਣਗੇ ਹਲੀ ਐਵੇਂ ਵਾਪਿਸ ਆਉਗੇ। ਏ ਇ ਹੁੰਦਾ
ਹੁਣ ਤੇ ਆਪਾਂ ਅੰਬਰਸਰ ਵੀ ਹੋ ਕੇ ਆਵਾਂਗੇ।
ਓਦੇ ਚ ਇੱਕ ਸ਼ਹੀਦਾ ਸਾਹਿਬ ਗੁਰਦੁਆਰਾ ਹੈਗਾ, ਉੱਧਰ ਜਰੂਰ ਜਾਣਾ।
ਅੱਛਾ।
ਤੇ ਇੱਕ ਗੁਰਦੁਆਰਾ ਹੈਗਾ ਉੱਧਰ ਬਾਬਾ ਸ਼ਹੀਦਾ ਸਾਹਿਬ। ਉਹ ਵੀ ਬੜਾ ਮ ਮਸ਼ਹੂਰ ਹੈਗਾ। ਉੱਧਰ ਵੀ, ਉੱਧਰ ਵੀ ਹੋਊ। ਕੀ ਹਾਲ ਆ?
ਹਾਂਜੀ-ਹਾਂਜੀ ਬਿਲਕੁਲ, ਜਾਵਾਂਗੇ।
ਤੇ ਇਧਰੋਂ ਅਗਰ ਅੰਬਰਸਰ ਜਾਓਗੇ ਨਾ ਤੁਸੀਂ
ਹਾਂਜੀ-ਹਾਂਜੀ।
ਅੰਬਰਸਰ ਤੋਂ ਪੈਂਤੀ ਜਾਂ ਚਾਲੀ ਰੁਪਏ ਦੀ ਟਿਕਟ ਮਿਲੇਗੀ ਉਧਰੋਂ।
ਅੱਛਾ।
ਬਾਬਾ ਬੁੱਢਾ ਸਾਹਿਬ, ਹੁਣ ਤਾਂ ਜਰੂਰ ਜਾਣਾ।
ਅੱਛਾ ਤੇ ਦਰਸ਼ਨ ਵਗੈਰਾ ਵਧੀਆ ਹੋ ਜਾਣਗੇ ਉੱਧਰ?
ਵਧੀਆ, ਜਿਆਦਾ ਸੰਗਤ ਨੀ ਹੁੰਦੀ ਏਧਰ।
ਅੱਛਾ।
ਹਮ।
ਹੋਰ ਤੁਸੀਂ ਨਹੀ ਗਏ ਅੱਜ ਕੱਲ੍ਹ ਘੁੰਮਣ ਕਿਧਰੇ?
ਬਸ ਮੈਂ ਹਰ ਸ਼ਨੀਵਾਰ ਅੰਬਰਸਰ ਜਾਈਦਾ।
ਅੱਛਾ।
ਹਾਂ
ਹੋਰ ਅੱਜ ਕੱਲ ਤਾਂ ਛੁੱਟੀਆਂ ਚੱਲਦੀਆਂ ਭੀੜ ਭੂੜ ਤਾਂ ਬਹੁਤ ਤ ਓਂਦੀ ਹੋਏਗੀ ਉੱਧਰ।
ਜੇੜਨੀ ਸੰਗਤ ਹੁੰਦੀ ਏ। ਹਾਂ ਬਹੁਤੀ ਓਂਦੀ ਏ। ਬਹੁਤੀ ਹੁੰਦੀ ਏ। ਕਿ ਦੋ ਵਜੇ ਪ੍ਰਕਾਸ਼ ਹੁੰਦਾ। ਤੇ ਤਿੰਨ ਵਜੇ ਤੱਕ ਉਨ ਅ ਉੱਧਰੋਂ ਪਾਲਕੀ ਸਾਹਿਬ ਨੂੰ ਅੰਦਰ ਲੈ ਜਾਈਦਾ।
ਅੱਛਾ ਅੱਛਾ।
ਤੁਸੀਂ ਸੁਣਾਓ ਕੁਛ ਵੈਸ਼ਨੋ ਦਰਬਾਰ ਜਾ ਕੇ ਤੁਸੀ ਕੀ ਕਰੋਗੇ ਉਧਰ ਜਾ ਕੇ।
ਵੈਸ਼ਨੋ ਦਰਬਾਰ ਜਾ ਕੇ ਅਪਾਂ ਪੈਲੇ ਉਹੀਓ ਰੂਮ ਰੂਮ ਲਵਾਂਗੇ, ਸਵਾਈ ਕਾਰਡ ਲਾਂਗੇ ਫੇਰ ਕਰਾਂਗੇ ਸਵੇਰੇ ਸਵੇਰੇ ਤੜਕੇ ਤੜਕੇ ਚੜਾਈ ਕਰਾਂਗੇ ਠੰਡ ਕੇ ਵੇਲੇ। ਗਰਮੀਆਂ ਚ ਚੜਾਈ ਵੀ ਔਖੀ ਓ ਜਾਂਦੀ ਏ ਨਾ।
ਹਾਂਜੀ। ਫੇਰ ਲ ਲੋ ਤੇ ਫੇਰ ਰਾਤੀ ਚੜਾਈ ਕਰਨੀ ਸਟਾਰਟ ਕਰੋ ਤੁਸੀਂ।
ਹਾਂ ਗੱਲ ਤਾਂ ਐਵੀ ਸਹੀ ਏ ਵੈਸੇ।
ਰਾਤੀ ਕਿਉਂਕਿ ਗਰਮੀ ਵੀ ਨੀ ਹੁੰਦੀ ਤੇ ਸਵੇਰੇ ਸਵੇਰੇ ਤੜਕੇ ਤੁਸੀਂ ਦਰਸ਼ਨ ਵੀ ਕਰ ਲੋਗੇ।
ਹਾਂਜੀ ਹਾਂਜੀ। ਪਰ ਰਾਤ ਦਾ ਐ ਨਾ ਕਿਉਂਕਿ ਆਪਾਂ ਵੈਸ਼ਨੋ ਦਰਬਾਰ ਉੱਪਰ ਪਵਨ ਤੋਂ ਉੱਪਰ ਜਾਣਾ ਹੁੰਦਾ ਨਾ
ਹੂੰ।
ਭੈਰੋ ਬਾਬਾ ਤੇ ਤੇ ਅਪਾਂ ਉਡਣ ਖਟੋਲੇ ਤੇ ਜਾਂਣੇ ਆਂ।
ਗੁਡਨ ਖਟੋਲਾ ਚੱਲ ਹੁੰਦੇ?
ਵੇਲੇ ਨੀ ਚੱਲਦਾ ਨਾ ਸਵੇਰੇ ਅੱਠ ਕ ਵਜੇ ਚੱਲ ਨੇ।
ਸੋਚੋ ਰਾਤੀ ਨੋ ਵਜੇ ਸਟਾਰਟ ਕੀਤੀ ਚੜਾਈ ਕਰਨੀ ਤੇ ਸਵੇਰੇ ਸੱਤ ਵਜੇ ਤੱਕ ਤੇ ਚੱੜੀ ਜਾਦੇ
ਕੋਈ ਗੱਲ, ਚਲੋ ਠੀਕ ਏ, ਫੇਰ ਕਰਣੇ ਆ ਦੁਬਾਰਾ ਕੋਲ।
ਔ ਠੀਕ ਏ, ਸਤਿ ਸ੍ਰੀ ਕਾਲ ਜੀ।